ਉਹ ਜਸਕੀਰਤ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਮਨਪ੍ਰੀਤ, ਕਿਵੇਂ ਹੋ ਤੁਸੀਂ, ਹਾਂ ਮੈਂ ਬਹੁਤ ਵਧੀਆ, ਤੂੰ ਕਿੱਥੇ ਗਵਾਚ ਜਾਂਦੀ ਹੈਗੀ ਏ, ਕਿੰਨੇ ਦਿਨ ਹੋ ਗਏ ਨੇ, ਨਾ ਤੂੰ ਮੈਨੂੰ ਕੋਈ ਫੋਨ ਕੀਤਾ ਹੈਗਾ, ਨਾ ਮਿਲਣ ਆਈ ਹੈਗੀ ਏ, ਚੱਲ ਕੀ ਰਿਹਾ ਤੇਰੀ ਜ਼ਿੰਦਗੀ ਵਿੱਚ। ਕਿੱਥੇ ਚਲ ਜਾਨੀ ਏ ਬਾਹਰ।
ਨਹੀਂ ਨਹੀਂ ਯਾਰ ਮੈਂ ਤੈਨੂੰ ਬਹੁਤ ਯਾਦ ਕਰਦੀ ਪਈ ਸੀ, ਮੈਂ ਸੋਚ ਰਹੀ ਸੀ ਕਿ ਮਨਪ੍ਰੀਤ ਨੂੰ ਫੋਨ ਕਰਾਂਗੀ। ਬਸ ਤੈਨੂੰ ਪਤਾ ਹੀ ਹੈ, ਮੈਂ ਸਵਾਸਥ ਵਿਭਾਗ ਚ ਸੇਵਾ ਲਾਈ ਹੋਈ ਹੈ, ਉੱਥੇ ਮੈਂ ਥੋੜ੍ਹਾ ਜਿਹਾ ਵਿਅਸਤ ਸੀ, ਤਾਂ ਕਰਕੇ ਮੈਂ ਤੈਨੂੰ ਕੋਲ ਨੀ ਕਰ ਸਕੀ।
ਉਹੀ ਵੱਡੇ ਵੱਡੇ ਕੰਮ ਕਰ ਲੈ ਤੇ ਅਸੀਂ ਤਾਂ ਸਾਨੂੰ ਨਾ ਤੂੰ ਦੱਸਣੀ ਹੈਗੀ ਹੈ, ਨਾਲ ਨਾਲ ਲੈ ਜਾਇਆ ਕਰ ਮੈਨੂੰ ਵੀ ਕਦੀ। ਮੈਂ ਵੀ ਤਾਂ ਕੁਛ ਕਰ ਲਾ, ਹਾਂ ਹਾਂ ਕੋਈ ਨਾ ਤੈਨੂੰ ਵੀ ਲੈ ਕੇ ਚੱਲਾਂਗੀ ਮੈ ਕਿਸੇ ਦਿਨ, ਠੀਕ ਆ ਤੇ ਹੋਰ ਕਿਹੋ ਜਿਹਾ ਰਿਹਾ ਤੇਰਾ ਅੱਜ ਦਾ ਦਿਨ। ਤੈਨੂੰ ਉੱਥੇ
ਬਸ ਯਾਰ ਅੱਜ ਸਾਰਾ ਦਿਨ ਮੇਰੇ ਸੇਵਾ ਚ ਨਿਕਲ ਗਿਆ ਉੱਥੇ, ਉੱਥੇ ਇੱਕ ਬੀਬੀ ਜੀ ਆਏ ਹੋਏ ਸੀ। ਉਹ ਚੱਕਰ ਖਾ ਕੇ ਡਿੱਗ ਪਏ ਸੀ, ਤੇ ਉਹਨਾਂ ਨੂੰ ਥੋੜ੍ਹੀ ਬਹੁਤੀ ਸੱਟ ਵੱਜੀ ਹੋਈ ਸੀ ਤਾਂ ਕਰਕੇ ਫਿਰ ਉਹਨਾਂ ਦੀ ਸੱਤਰ ਅੱਸੀ ਸਾਲ ਦੀ ਉਮਰ ਸੀ।
ਅੱਛਾ ਤੇ ਉਹ ਗਿਰ ਕਿਵੇਂ ਗਏ ਇੱਕਦਮ?
ਉਹਨਾਂ ਨੂੰ ਚ
ਉਹਨਾਂ ਨੂੰ ਚੱਕਰ ਆ ਗਿਆ ਸੀ, ਉਹਨਾਂ ਦਾ ਬੀਪੀ ਲੋ ਹੋ ਗਿਆ ਹੋਣਾ, ਅੱਛਾ ਓਹੋ, ਤਾਂ ਕਰਕੇ, ਤੇ ਪਹਿਲੇ ਸੀ ਉਹਨਾਂ ਨੂੰ ਇਹ ਪਹਿਲੇ ਦਾ ਸੀ। ਕਹਿ ਰਹੇ ਸੀ ਕਿ ਪਹਿਲੇ ਦਾ ਅੱਛਾ, ਪਹਿਲੇ ਦਾ ਪੁਰਾਣਾ ਸੀ ਉਹਨਾਂ ਨੂੰ ਹੈਂ ਤੇ, ਇਹ ਹੋ ਸਕਦਾ ਕਿ ਬੜੀ- ਅੱਛਾ, ਕੋਈ- ਗਰਮੀ ਗੁਰਮੀ ਜ਼ਿਆਦਾ ਲੱਗੀ ਹੋਣੀ ਹੈਗੀ, ਇੱਥੇ ਤੇ ਇਕਦਮ ਨਾਲ ਉਹ ਗਿਰ ਗਏ। ਅੱਛਾ, ਤਾਂ ਫਿਰ ਫਿਰ-
ਫੇਰ ਉਹ ਆਪਣੇ ਨੂੰਹ ਨਾਲ ਆਏ ਸੀ ਉੱਥੇ ਉਹਨਾਂ ਦੀ ਨੂੰਹ ਵੀ ਬਹੁਤ ਡਰ- ਰੀ ਸੀ ਵੀ। ਪਤਾ ਨੀ ਕੀ ਹੋ ਗਿਆ ਬੀਬੀ ਨੂੰ, ਫੇਰ ਉਹ ਅਸੀਂ ਬੀਬੀ ਨਾਲ- ਐਨ ਪਿਆਰ ਨਾਲ ਗੱਲ ਕੀਤੀ, ਉਹਨਾਂ ਨੂੰ ਸਮਝਾਇਆ। ਫੇਰ ਅਸੀਂ ਉਹਨਾਂ ਦੀ ਸੇਵਾ- ਕੀਤੀ ਚੰਗੀ ਤਰ੍ਹਾਂ ਉਹਨਾਂ ਦੀ ਮਾਲਿਸ਼ ਵਗੈਰਾ ਕੀਤੀ ਅਸੀਂ। ਫੇ ਰ ਉਹ ਬਹੁਤ ਖੁਸ਼ ਹੋਏ, ਉਹਨੂੰ ਥੋੜੀ ਦੇਰ ਬਾਅਦ ਥੋੜਾ ਜਿਹਾ ਆਰਾਮ ਆਇਆ, ਫੇਰ ਉਹ ਬਹੁਤ ਖੁਸ਼ ਹੋਏ ਸਾਨੂੰ ਬਹੁਤ ਉਹਨਾਂ ਨੇ ਆਸ਼ੀਰਵਾਦ ਦਿੱਤੇ। ਸਾਡੇ ਮ- ਪਿਓ ਬਾਰੇ ਵੀ ਬੋਲੇ ਕਿ ਇੰਨੇ ਚੰਗੇ ਬੱ ਨੇ ਜੇ ਜਿਹੜੇ ਇੰਨੇ ਕਾਬਿਲ ਹੋਏ ਉੱਥੇ।
ਹਾਂ, ਨਹੀਂ ਸਹੀ ਗੱਲ ਹੈ ਤੇ ਫੇਰ- ਹੋਰ ਕਿੰਨੇ ਕੁ ਲੋਕ ਹੈਗੇ ਨੇ ਜਸ- ਕੀਰਤ ਜਿਹੜੇ ਤੇਰੀ ਤਰ੍ਹਾਂ ਕਰਦੇ ਹੈਗੇ ਨੇ ਜਿਹਨਾਂ ਨੂੰ, ਕੋਈ ਲੋਕ ਤਾਂ ਮਾੜੇ ਜਿਹੇ ਵੀ ਚੁੱਕਣ ਦੇ ਵੀ ਪੈਸੇ- ਕਹਿੰਦੇ ਹੈਗੇ ਨੇ ਕਿ ਸਾਨੂੰ ਦਿਓ, ਤਾਂ ਇਹ ਕੰਮ ਕਰਾਂਗੇ, ਤਾਂ ਤੁਸੀਂ ਜਾ ਕੇ ਇੰਨਾ ਹੈ ਜਾ ਕੇ ਸੇਵਾ ਕਰ ਰਹੇ ਹੋ, ਟਾਈਮ ਦੇ ਰਹੇ ਹੋ। ਬਹੁਤ- ਚੰਗੀ ਗੱਲ ਹੈ।
ਹਾਂ, ਜਦੋਂ ਆਪਾਂ ਇਸ ਕੰਮ ਚ ਲੱਗ ਜਾਂਦੇ ਆ ਤੇ ਸਾਨੂੰ ਆਪ- ਅੰਦਰੋਂ ਇਹ ਹੁੰਦਾ ਹੈ ਵੀ ਹਾਂ। ਅਸੀਂ ਇਹਨੂੰ ਠੀਕ ਕਰੀਏ। ਇਹਨੂੰ ਖੁਸ਼ ਕਰੀਏ। ਬੰਦੇ ਦਾ ਆਪ- ਪੇ ਮਨ ਉਸ ਚੀਜ਼ ਚ ਲੱਗ-ਲੱਗਦਾ ਤੇ ਫੇਰ ਥੋੜਾ ਬੰਦੇ ਨੂੰ ਚੰਗਾ ਫੀਲ ਹੁੰਦਾ ਹੈ।
ਹਾਂ, ਇਹ ਸਾਰੀ ਨਾ ਮੈਨੂੰ ਪਤਾ- ਤੇ ਮਾਂ ਦੀ ਸਾਰੀ ਸਿੱਖਿਆ ਹੈਗੀਆਂ ਨੇ। ਤੇ ਆਂਟੀ ਜੀ ਵੀ ਇਹੀਓ- ਕਿ ਇਹ ਲੱਗੇ ਹੁੰਦੇ ਸੀ ਸੇਵਾ ਕਰਨ ਵਾਸਤੇ ਆਂਢ- -ਗੁਆਂਢ ਜਿਨੂੰ ਕੋਈ ਦੁੱਖ-ਸੁੱਖ ਹੋਏ ਤੁਹਾਡੀ ਮੰਮੀ ਸਭ ਤੋਂ- ਤੋਂ ਪਹਿਲੇ ਪਹੁੰਚਦੇ ਹੁੰਦੇ ਸੀ ਤੇ ਸਾਰਿਆਂ ਨੂੰ ਇਹ ਹੁੰਦਾ ਸੀ, ਕੇ ਬਸ ਜੀ ਜਸਕੀਰਤ ਦੀ ਮੰਮੀ ਹੈਗੀ। ਹੈਗੀ ਤਾਂ ਫਿਰ ਸਾਨੂੰ ਕੋਈ ਚਿੰਤਾ ਨਹੀ। ਤੇ ਮੈਂ ਐਈਉ ਦੇਖ ਰਿਹਾ ਜਸਕੀਰਤ ਵੀ ਬਸ, ਤੀਜੀ ਦਾ ਰੂਪ ਬਣੀ ਹੋਈ ਹੈ ਪੂਰੀ ਤਰ੍ਹਾਂ ਹਨਾ।
ਹਾਂਜੀ ਮੇਰੀ ਮੰਮੀ ਨੇ ਹੀ ਸਿਖਾਇਆ ਮੈਨੂੰ ਸਭ
ਸਹੀ ਗੱਲ ਹੈੱਗੀ ਉਹ ਤਾਂ ਕਹਿੰਦੇ ਹੈਗੇ ਨੇ ਕਿ ਜੇ ਤੁਸੀਂ ਤੀਨ ਨੂੰ ਪਰਖਣਾ ਹੈਗਾ ਤੇ ਮਾਂ ਨੂੰ ਦੇਖਲੋ ਬਸ ਉਹ ਬਸ ਮਾਂ ਦੀ ਤਰ੍ਹਾਂ ਹੀ ਬ। ਜਵੇਂ ਜਵੇਂ ਮਾਂ ਨੇ ਕੰਮ ਕੀਤੇ ਨਵੇਂ ਤੀ ਵੀ। ਰਸਤੇ ਤੇ ਹੀ ਚੱਲੇਏ ਤਾਂ। ਤਾਂ ਇੰਨੀ ਜ਼ਿਆਦਾ ਇਸ ਉਮਰ ਵਿੱਚ ਕੌਣ ਐਵੇਂ ਦੀ ਗਲਾਂ ਸੋਚਦਾ ਹੈਗਾ ਅਤੇ ਫਿਰ ਹੋਰ ਦੱਸ ਬੀ ਜੀ ਮਤਲਬ ਉਵੇਂ ਖੁਸ਼ ਸੀ। ਉਹਨਾਂ ਨੇ ਮਤਲਬ ਇੰਨੀ ਲੰਬੀ ਜ਼ਿੰਦਗੀ ਜੀਅ ਅਤੇ ਕੋਈ ਉਹਨਾਂ ਨੇ ਆਪਣਾ ਸ਼ੇਅਰ ਕੀਤਾ ਤੁਹਾਡੇ ਨਾਲ ਤੁਹਾਨੂੰ ਦੱਸਿਆ ਕਿ ਮੈਂ ਐਵੇਂ ਦਾ ਰਿਹਾ ਮੇਰੀ ਲਾਈਫ ਤੇ ਐ।
ਉਹ ਤੇ ਬਹੁਤ ਖ਼ੁਸ਼ ਹੋਏ ਬੀਬੀ ਤੇ ਤੇ ਉਹਨਾਂ ਦੀ ਨੂੰਹ ਵੀ ਬਹੁਤ ਖੁਸ਼ ਹੋਈ। ਉਹਨਾਂ ਦੀ ਨੂੰਹ ਵੀ ਸਾਡੇ ਹੋਸਪਿਟਲ ਚ ਮਰੀਜ਼ ਸੀ। ਤਾਂ ਕਰਕੇ ਉਹ ਵੀ ਆਉਂਦੇ। ਜਾਂਦੇ ਸੀ ਤੇ ਉਹਨਾਂ ਨੂੰ ਵੀ ਬਹੁਤ ਖੁਸ਼ੀ ਹੋਈ ਵੀ ਬੀਬੀ ਨੂੰ ਕਿੰਨੀ ਚੰਗੀ ਤਰ੍ਹਾਂ ਇਹਨਾਂ ਨੇ ਸਾਂਭਿਆ। ਉੱਥੇ। ਉਹਨਾਂ ਨਾਲ ਗੱਲਾਂ ਕੀਤੀਆਂ ਸੀ। ਅਸੀਂ ਮਰੀਜ਼ ਵਾਂਗੂ ਉਹਨਾਂ ਨੂੰ ਉੱਥੇ ਰੱਖਿਆ ਹੀ ਨਹੀਂ। ਬਿਲਕੁਲ ਐਵੇਂ ਅਸੀਂ ਕੀਤਾ ਵੀ ਜਿਵੇਂ ਘਰ ਦਾ ਬੰਦਾ ਹੁੰਦਾ ਹੈ ਸਾਡਾ ਉਵੇਂ ਅਸੀਂ ਉਹਨਾਂ ਨੂੰ ਬਹੁਤ ਪਿਆਰ ਨਾਲ ਬਿਠਾਇਆ ਉਹਨਾਂ ਨੂੰ ਉਹ ਆਏ ਉਹਨਾਂ ਨੇ ਮਤਲਬ ਬਹੁਤ ਤੰਗ ਸੀ ਬੀਬੀ ਆਪਣੇ ਆਪ ਤੋਂ ਪਰ ਅਸੀਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਕੀਤਾ ਉਹ ਤੰਗ ਹੋ ਕੇ ਆਏ ਸੀ ਪਰ ਅਸੀਂ ਉਹਨਾਂ ਨੂੰ ਖੁਸ਼ ਕਰਕੇ ਭੇਜਿਆ ਉੱਥੋ
ਮੈਹਨੂੰ ਤਾਂ ਐਵੇਂ ਲੱਗਦਾ ਹੈਗਾ ਜਸਪ੍ਰੀਤ ਜ ਕੋਈ ਬਸ ਗੱਲ ਹੀ ਚੰਗੀ। ਤਰ੍ਹਾਂ ਕਰ ਲੈਣਾ। ਉੱਧ ਤਾਂ ਬੰਦਾ ਉੱਥੇ ਠੀਕ ਹੋ ਜਾਂਦਾ ਹੈਗਾ ਕਿ ਚਲੋ ਹਾਂ।
ਹੁਣ ਜੇ ਦੇਖੋ ਸਾਡਾ ਕੰਮ ਹੀ ਆਹੀ ਹੈ ਜੇ ਆਪਾਂ ਇੱਕ ਬੰਦਾ
ਬਿਲਕੁਲ ਸਹੀ ਗੱਲ ਬੋਲ। ਪਾਣੀ ਜਿਹੜੀ ਹੈਗੀ ਆ ਨਾ ਉਹ ਕਹਿੰਦੇ ਹੈਗੇ ਨਾ ਕਿ ਜਿਹੜਾ ਚੰਗਾ ਬੋਲਦਾ ਹੈਗਾ ਉਹ ਮਿਰਚਾਂ ਵੀ ਵੇਚ ਲੈਂਦਾ ਹੈਗਾ। ਤੇ ਜਿਹੜਾ ਕੋੜਾ ਬੋਲਦਾ ਨਾ ਉਹਦੀ ਸ਼ਾਇਦ ਵੀ ਨਹੀਂ ਵਿਕਦੀ ਹੈ। ਇਹਵੇੈਂ ਥੋੜੀਆਂ ਸਾਖੀਆਂ ਬਣੀਆਂ ਹੋਈਆਂ ਨੇ ਅਸੀਂ ਜਾਈਦਾ ਗੁਰੂ ਘਰ ਕਿੰਨਾ ਦੱਸਦੇ ਹੈਗੇ ਨੇ ਕਿ ਬਸ ਬੋਲਬਾਨੀ ਰੱਖੋ ਨਿਮਰਤਾ ਰੱਖੋ ਸੇਵਾ ਸਦਭਾਵ ਸਤਿ ਕਾਰ ਇਹ ਸਾਨੂੰ ਕਿੰਨਾ ਨਾਨਕ ਜੀ ਨੇ ਵੇਖਿਆ ਵੰਡ ਖਾਓ ਹੈ ਨਾ ਸਾਰਿਆਂ ਨਾਲ ਕਿ ਪਹਿਲੇ ਵੰਡੋ ਤੁਸੀਂ ਜੋ ਚੀਜ਼ ਤੁਹਾਡੇ ਕੋਲ ਹੈਗੀ ਹੈ ਜੇ ਤੁਸੀਂ ਤਨ ਨਾਲ ਕਰ ਸਕਦੇ ਹੋ ਤਨ ਨਾਲ ਮਨ ਨਾਲ ਜਾਂ ਧਨ ਨਾਲ ਜ ਜਿਹਦੇ ਕੋਲ ਜਿਹੜੀ ਚੀਜ਼ ਜ਼ਿਆਦਾ ਹੈਗੀ ਹੈ ਤੇ ਦਸਤੂ ਤਾਂ ਏ ਉਦਾਹਰਨ ਬਣ ਗਈ ਏ ਜਸਪ੍ਰੀਤ ਤੇ ਮੈਨੂੰ ਬੜਾ ਗਰਵ ਹੈਗਾ ਕਿ ਮੇਰੀ ਐਵੇਂ ਦੀ ਸਹੇਲੀ ਹੈਗੀ ਏ ਬਹੁਤ ਹੀ ਅਛਾ ਲਗਿਆ, ਹਾਂ-ਹਾਂ ਦੇਖੋ ਕਿੰਨੀ ਚੰਗੀ ਗੱਲ ਆ ਨਿਤੱਕ ਅੱਕੇ ਹੁੰਦੇ ਹੈਗੇ ਨੇ ਬਜ਼ੁਰਗ ਅੱਜ ਕੱਲ੍ਹ ਉਹ ਐੰਨੀ ਮੋਟੀ-ਮੋਟੀ ਗੋਲੀਆਂ ਉਹਨਾਂ ਕੋਲ ਨਹੀ ਹਿਲਯਾ ਹੀ ਨੀ ਜਾਂਦੀਆਂ ਹੈਗੀਆਂ ਰੋਟੀ ਤੋਂ ਜ਼ਿਆਦਾ ਤਾਂ ਅੱਜ ਕੱਲ੍ਹ ਗੋਲੀਆਂ ਖਾਉਣੀ ਪੈਂਦੀ ਹੈਗੀ ਨੇ ਤੇ ਤੂੰ ਤਾਂ ਉਹਨਾਂ ਨੂੰ ਬਿਨਾਂ ਪੈਸੇ ਤੇ ਬਿਨਾਂ ਦਵਾਈ ਦੇ ਚੰਗਾ ਕਰਕੇ ਤੇ ਖੁਸ਼ ਕਰਕੇ ਭੇਜਿਆ ਕਿੰਨੀ ਜਿਆਦਾ ਵੱਡੀ ਗੱਲ ਹੈ ਗਏ। ਤੇ ਬਹੁਤ ਜ਼ਿਆਦਾ ਚੰਗੇ ਗੱਲ ਹੈ ਅਤੇ ਫਿਰ ਮਤਲਬ ਤਾਂਈ ਤੂੰ ਗਵਾਚੀ ਰੈਨੀ ਹੈਗੀ ਏਂ ਐਨੇ ਕਮਾ ਤੋਂ ਬੀਜੀ ਰਹਿਨੇ ਤੈਨੂੰ ਕਿੱਥੇ ਟਾਈਮ ਮਿਲਣਾ ਹੈਗਾ ਤੇਰੀ ਵਿਅਸਤਾ ਹੀ ਇੰਨੀ ਹੈਗੀ ਏ
ਹੋਰ ਯਾਰ ਸਾਰਾ ਦਿਨ ਸੇਵਾ ਚ ਲੰਘ ਰਿਹਾ ਵਧੀਆ ਦਿਨ ਲੰਘ ਰਿਹਾ ਹੋਰ ਵੀ ਹੁਣ ਬਹੁਤ ਜਨਾਨੀਆਂ ਆਦੀ ਨੇ ਉਹ ਘਰ ਦੇ ਕੰਮਾਂ ਚ ਬਿਜ਼ੀ ਰਹਿੰਦੀਆਂ ਨੇ ਉਹਨਾਂ ਨੂੰ ਪ ਵਿਅਸਤ ਤੇ ਸਾਰਾ ਦਿਨ ਕੰਮ ਹੀ ਕਰਦੀ ਰਹਿੰਦੀ ਨੇ ਘਰ ਦਾ ਬੱਚਿਆਂ ਦਾ ਪਰਿਵਾਰ ਨੂੰ ਆਪਣੇ ਵੱਲ ਉਹ ਧਿਆਨ ਨਹੀਂ ਦਿੰਦੀ ਹੁਣ ਉਮਰ ਚ ਫਿਰ ਜਦੋਂ ਬਜ਼ੁਰਗ ਹੁੰਦੇ ਨੇ ਫਿਰ ਉਦੋਂ ਬਿਮਾਰੀਆਂ ਦਾ ਪਤਾ ਲੱਗਦਾ ਹੈ ਬੰਦੇ ਨੂੰ
ਸਹੀ ਗੱਲ ਅੱਜ ਕੱਲ੍ਹ ਮਤਲਬ ਦੇਖ ਸਾਡੇ ਆਸ ਪਾਸ ਹਰ ਜਨਾਨੀ ਨੂੰ ਕਿਸੇ ਨੂੰ ਗੋਡਿਆਂ ਦੀ ਦਰਦ ਤੇ ਉਹ ਜਵਾਨੀ ਚੋਂ ਬਸ ਭੱਜਦੀਆਂ ਹੀ ਰਹਿੰਦੀਆਂ ਨੇ ਤੇ ਪਰਿਵਾਰ ਦਾ ਧਿਆਨ ਤੇ ਸਭ ਕੁਛ ਆਪ ਵਾਸੇ ਖਾਣ ਨੂੰ ਬੱਚੇ ਨਾ ਬਚੇ ਤੇ ਪਹਿਲੇ ਮੇਰੇ ਬੱਚੇ ਖਾ ਲੈਣ ਤੇ ਖਸਮ ਖਾ ਲੇ ਮੇਰਾ ਪਤੀਰ ਖਾਦੇ ਇਹਦੇ ਚ ਹੀ ਉਹਨਾਂ ਦਾ ਸੁ ਸਾਰਾ ਧਿਆਨ ਰਹਿੰਦਾ ਹੈਗਾ ਤੇ ਆਪਣਾ ਕਤੇ ਹੀ ਧਿਆਨ ਨਹੀ ਦਿੰਦੇ ਹੈਗੀ ਆਂ। ਅਤੇ ਬਾਅਦ ' ਸਦਰਰ ਦਾ ਉਹਨਾਂ ਨੂੰ ਤੇ ਗੋਡੇ ਪੀੜ ਕਮਰ ਪੀੜ ਤੇ ਸਭ ਤੋਂ ਦਿੱਕਤਾਂ ਹੈਗੇ ਨੇ ਫੇਰ ਤੇ ਜਿਹੜੇ ਆਦੇ ਉਹਨਾਂ ਨੂੰ ਦੱਸਦੇ ਵੀ ਹੋ ਤੁਸੀਂ ਕਿ ਬਈ ਆਪਣਾ ਹੁਣ ਤੁਸੀਂ ਜਵਾਨੀ ਧਿਆਨ ਰੱਖੋ ਖਾਣ ਪੀਣ ਦਾ ਧਿਆਨ ਰੱਖੋ ਐਵੇਂ।
ਹਾਂ ਬਿਲਕੁਲ ਹਾਂ ਬਿਲਕੁਲ ਆਪਾਂ ਸਾਰਾ ਦੱਸਦੇ ਨੇ ਕਿ ਕੀ ਖਾਓ ਤੁਸੀਂ ਜਿਹਦੇ ਨਾਲ ਤੁਸੀਂ ਠੀਕ ਰਹੋਗੇ ਹੁਣ ਜਿਵੇਂ ਕਈਆਂ ਦੇ ਸਰੀਰ ਕਮਜ਼ੋਰ ਨੇ ਠੀਕ ਹੈ ਤੇ ਫੇਰ ਅਸੀਂ ਉਹਨਾ ਨੂੰ ਦੱਸਦੇ ਹਾਂ ਵੀ ਤੁਸੀਂ ਹਰੀ ਸਬਜ਼ੀਆਂ ਖਾਓ। ਫਲ ਫਰੂਟ ਖਾਓ ਜਿੰਨਾ ਖਾ ਸਕਦੇ ਹੋ ਜਿੰਨੇ ਫਲ ਖਾ ਸਕਦੇ ਹੋ ਜਿੰਹਨਾਂ ਚ ਤਾਕਤ ਹੁੰਦੀ ਹੈ ਹੁਣ ਜਿਵੇਂ
ਜਿਵੇਂ ਅੱਜ ਬੇਮੋਸਮੀ ਫਲ ਸਾਰੇ ਮਿਲ ਜਾਂਦੇ ਹੇਗੇ ਨੇ ਤੇਰਾ ਕੀ ਖਿਆਲ ਹੈਗਾ? ਕਿ ਸਾਨੂੰ ਮੌਸਮੀ ਫਲਾਂ ਨਾਲ ਜ਼ਿਆਦਾ ਤਾਕਤ ਮਿਲਦੀ ਕਿ ਸਾਨੂੰ ਬੇਮੌਸਮੀ ਫਲਾਂ ਨਾਲ
ਨਹੀਂ ਦੇਖੋ ਹਰ ਚੀਜ਼ ਦਾ ਟਾਈਮ ਹੁੰਦਾ ਹੁਣ ਬੇਮੋਸਮੀ ਫਲ ਆਪਾਂ ਖਾਉਂਗੇ ਉਹ ਠੀਕ ਨਹੀਂ ਹੁੰਦੇ। ਮੌਸਮ ਦੇ ਹਿਸਾਬ ਨਾਲ ਆਪਾਂ ਫਲ ਫਰੂਟ ਖਾਣਗੇ ਉਹ ਸਾਡੇ ਸਰੀਰ ਨੂੰ ਵੀ ਲੱਗਣਗੇ ਤੇ ਮੌਸਮ ਵਾਸਤੇ ਜਿਵੇਂ ਮੌਸਮ ਏ। ਅ ਗਰਮੀ ਚ ਅੰਬ ਖਾਂਦੇ ਨੇ ਜੇ ਆਪਾਂ ਸਰਦੀ ਚ ਖਾਣਗੇ ਤੇ ਉਹ ਤਾਂ ਕੁਛ ਗੱਲ ਨੀ ਬਣਦੀ ਨਾ
ਉਹ ਮੈਨੂੰ ਲੱਗਦਾ ਕਿ ਪ੍ਰਕਿਰਤੀ ਨੇ ਨਾ ਬਣਾਈਆਂ ਹੀ ਐਵੇਂ। ਹੈਗੇ ਨੇ ਜਿਸ-ਜਿਸ ਟਾਈਮ ਤੇ ਮੌਸਮ ਤੇ ਸਾਨੂੰ ਜਿਹੜੀ ਚੀਜ਼ ਦੀ ਜ਼ਰੂਰਤ ਹੈਗੀ ਹੈ ਨਾ ਉਹੀਓ ਹੀ ਪ੍ਰਕਿਰਤੀ ਨੇ ਬਣਾਈ ਹੈਗੀ ਤੇ ਬਸ ਅਸੀਂ ਪ੍ਰਕਿਰਤੀ ਵਾਂਗ ਚੱਲਦੇ ਰਹੀਏ ਨਾ ਜੋ ਉਸ ਟਾਈਮ ਦਾ ਮੌਸਮ ਸ ਹੈਗੀ ਏ ਧਾਨ ਹੈਗੇ ਨੇ ਜਿਹੜੇ ਜਿਹੜੇ ਮੌਸਮ ਫਲ ਲੱਗੇ ਨੇ ਬਸ ਉਹੀਓ ਅਸੀਂ। ਖਾਂਦੇ ਚੱਲੀਏ ਅਤੇ ਆਪਣੀ ਦਿਨਚਰਿਆ ਨੂੰ ਬਦਲਦੇ ਚੱਲੀਏ। ਮੈਨੂੰ ਲੱਗਦਾ ਕਿ ਜ਼ਿਆਦਾ ਨਹੀਂ ਸਾਡੇ ਸਵਾਸਥ ਖ਼ਰਾਬ ਹੋਣ ਦੀ ਦਿੱਕਤਾਂ ਆਦੀਆਂ। ਕੀ ਤੈਨੂੰ ਲੱਗਦਾ ਹੈਗਾ ਇਸ ਬਾਰੇ?
ਹਾਂ ਯਾਰ ਤਾਂ ਹੀ ਤਾਂ ਬੰਦੇ ਆਹ ਚੀਜ਼ਾਂ ਸੋਚਦੇ ਨੀ ਨਾ ਬਸ। ਕੁਛ ਵੀ ਖਾਣ ਚ ਵੇਖ ਨਹੀਂ ਰਹੇ ਆਪਾਂ ਕੀ ਖਾ ਰਹੇ ਹਾਂ ਕੀ ਨਹੀਂ ਖਾ ਰਹੇ ਹਾਂ ਅੱਦੀ ਬਿਮਾਰੀਆਂ ਤਾਂ ਐਵੇਂ ਹੀ ਲੱਗੀਆਂ ਲ ਲੋਕਾਂ ਨੂੰ
ਸਹੀ ਗੱਲ ਹੈ ਹਾਂ ਅੱਜ ਕੱਲ੍ਹ ਤਾਂ ਸਾਰਿਆਂ ਨੂੰ ਬਾਜ਼ਾਰ ਦਾ ਖਾਣ ਦਾ ਤੇ ਕਿੰਨਾ ਇਹਦੇ ਤੇ ਜ਼ਿਆਦਾ ਧਿਆਨ ਹੈਗਾ ਬਸ ਪੇਟ ਭਰ ਲਿੱਤਾ ਉਹਨਾਂ ਨਾਲ ਪੇਟ ਭਰੀ ਜਾਂਦਾ ਗ।
ਹੁਣ ਅੱਜ ਕੱਲ੍ਹ ਦੇ ਬੱਚੇ ਨੇ ਇੰਨੇ ਬੱਚੇ ਬਿਮਾਰ ਆਦੇ ਨੇ ਕਿਉ ਆਉਂਦੇ ਨੇ ਉਹ ਤਾਂ ਹੀ ਆਉਂਦੇ ਨੇ ਕਿਉਂਕਿ ਉਹ ਬਾਹਰ ਦਾ ਖਾਂਦੇ ਨੇ ਘਰ ਦਾ ਉਹਨਾਂ ਨੇ ਖਾਣਾ ਨਹੀਂ ਫਿਰ ਕਿਸੇ ਦੇ ਪੇਟ ਦਰਦ ਕਿਸੇ ਨੂੰ ਉਲਟੀ ਆਹੀ ਬਿਮਾਰੀਆਂ ਨੇ ਬੱਚਿਆਂ ਦੀਆਂ ਤਾਂ
ਸਹੀ ਗੱਲ ਹੈਗੀ ਆ ਹਾਂ ਤੇ ਉਹ ਮਾੜਾ ਮੋਟਾ ਧਿਆਨ ਰੱਖਣ। ਹਾਂ ਮੈਂ ਜ਼ਰੂਰ ਆਨਾ ਹੈਗਾ। ਬਸ ਮੈਂ ਹੁੰਦਾ ਤੈਨੂੰ ਮੈਨੂੰ ਪਤ ਪਤਾ ਚੱਲ ਗਿਆ ਕਿ ਤੂੰ ਤਾਂ ਸੱਚੀ ਐੱਚ ਇੰਨੀ ਜ਼ਿਆਦਾ ਵਿਅਸਤ ਰਹਿਣੀ ਹੈ ਕਿ ਮੈਂ ਤੈਨੂੰ ਨਾ ਫੋਨ ਕਰਾਂਗੀ ਤੇ ਫ਼ੋਨ ਕਰਕੇ ਮੈਂ ਆਵਾਂਗੀ।
ਹਾਂ ਜ਼ਰੂਰ ਆਂਟੀ ਨੂੰ ਲੈ ਕੇ ਆਈ ਆਂਟੀ ਵੀ ਤਾਂ ਸਾਰਾ ਦਿਨ ਕੰਮ ਕਰਦੇ ਨੇ ਉਹ ਸਾਰਾ ਦਿਨ ਵਿਅਸਤ ਰਹਿੰਦੇ ਨੇ ਤੁਹਾਡੇ ਚ ਤੁਸੀਂ ਵੀ ਆਂਟੀ ਦਾ।
ਹਾਂ ਨਹੀਂ ਨਹੀਂ ਅਸੀਂ ਵੀ ਧਿਆਨ ਰੱਖਾਂਗੇ, ਅੱਛਾ।
ਦੂਰ ਕਰਾ ਕਿ ਉਹਨੂੰ ਅੱਗੇ ਜਾ ਕੇ ਦਿੱਕਤ ਨਾ ਆਵੇ ਉਹਨਾਂ ਦਾ ਸਰੀਰ ਸਵਸਥ ਰਹੇ।
ਚੱਲ ਚੰਗਾ ਬੜਾ ਵਧੀਆ ਲੱਗਿਆ ਤੇਰੇ ਨਾਲ ਗੱਲ ਕਰਕੇ ਫੇਰ ਮੈਂ ਤੈਨੂੰ ਕਰਾਂਗੀ ਤੇ ਮੇਰੀ ਨਮਸਤੇ ਕਹੀ ਬੀਜੀ ਨੂੰ ਵੀ, ਤੇ ਮਾਂ ਜੀ ਨੂੰ ਵੀ, ਸਾਰਿਆਂ ਨੂੰ ਮੇਰੀ ਨਮਸਤੇ ਕਈ ਕਈ ਕਿ ਮਨਪ੍ਰੀਤ ਸਾਰਿਆਂ ਨੂੰ ਬੜਾ ਯਾਦ ਕਰ ਰਹੇ ਸੀ।
ਹਾਂ ਹਾਂ ਤੂੰ ਵੀ ਜ਼ਰੂਰ ਦੇ ਸਸਿ ਸ਼੍ਰੀ ਕਾਲ ਓਕੇ ਠੀਕ ਏ।